ਗੇ ਸੀ ਬੁੱਕ ਕਦੋਂ ਹੋਊਗਾ।
ਹਾਂਜੀ ਪਤਾ ਨੀ ਕੀ ਹੋ ਗੇਆ ਸੀ।
ਹਾਂਜੀ, ਹਾਂ ਮੈਂ ਪੁੱਛ ਰੀ ਸੀ ਕੀ ਪਕੌੜੇ ਤੁਸੀ ਫੇਰ ਪਿਆਜਾਂ ਵਾਲੇ ਬਨਾਉਂਦੇ ਹੋ ਮਤਲਬ ਯਾ ਮਿਕਸ ਬਣਾਉਂਦੇ ਹੋ?
ਹਾਂਜੀ ਪਿਆਜਾਂ ਦੇ ਬਨਾਏ ਸੀ, ਅੱਜ ਤੇ।
ਅੱਛਾ-ਅੱਛਾ
ਪਿਆਜਾਂ ਦੇ ਹੀ ਬਣਾਉਨੇਂ ਆਂ।
ਅੱਛਾ ਜੀ
ਹਾਂਜੀ
ਹੋਰ ਫਿਰ, ਤੜਕਾ ਕਿਹੜਾ ਲਗਾਦੇ ਹੋ ਫਿਰ?
ਤੜਕਾ ਲਾਈਦਾ ਹੀਂਗ ਦਾ।
ਅੱਛਾ-ਅੱਛਾ ਥੋਮ ਵਿੱਚ ਪਾਉਂਦੇ ਜਾਂ ਤੜਕੇ ਵਿੱਚ ਪਾਂਦੇ ਥੋਮ
ਅ ਨਹੀਂ ਤੜਕੇ ਵਿੱਚ ਹੀ ਪਾਉਂਦੇ ਨੇਂ।
ਅੱਛਾ-ਅੱਛਾ, ਸੁਵਾਦ ਬਣਦੀ ਕੜੀ ਤੇ ਹਾਂ ਖੱਟੀ ਬਣਾਈ ਸੀ।
ਹਾਂਜੀ! ਸਵਾਦ ਬਨੀ ਸੀ।
ਟੇਸਟ ਆ ਰਿਹਾ ਮੂੰਹ ਇਚ, ਕੜੀ ਦਾ।
ਅੱਛਾ!
ਹੋਰ, ਕੀ ਕਰ ਰਹੇ ਨੇਂ ਘਰ ਸਬ ਠੀਕ ਨੇਂ? ਮੰਮੀ, ਪਾਪਾ ਸਭ ਹੂੰ
ਹਾਂ ਸਭ ਠੀਕ।
ਭਰਾ
ਸਭ ਵਧੀਆ।
ਹੋਰ, ਆਣਾ ਭੈਣਾਂ ਨੇਂ ਫੇਰ?
ਹਾਂ! ਦੇਖੋ, ਕਹਿ ਤੇ ਰਹੀਆਂ ਸੀ ਅੱਜ ਯਾ ਕਲ ਵਿੱਚ ਆਨਗੀਆਂ।
ਅੱਛਾ ਹੂੰ ਵਧੀਆ ਰੌਣਕ ਮੇਲਾ ਲੱਗ ਜਾਏਗਾ।
ਹਾਂਜੀ!
ਹੂੰ ਬੱਚੇ ਆਉਂਦੇ ਨੇਂ? ਆਹ ਨਾਲ ਜੋ ਰਹਿੰਦੇਂ ਨੇਂ, ਉਹ ਨੀ ਆਉਂਦੇ ਬੱਚੇ?
ਨਹੀਂ ਉਹ ਨਹੀਂ ਆਉਂਦੇ। ਉਹ ਡਰਦੇ ਨੇਂ ਸਾਡੇ ਇਹ ਪੈਟ ਕੋਲੋਂ।
ਅੱਛਾ-ਅੱਛਾ-ਅੱਛਾ-ਅੱਛਾ ਬਰੂਨੋ, ਨਾਮ ਬੜਾ ਅੱਛਾ ਬਰੂਨੋ।
ਹਾਂਜੀ।
ਹੂੰ, ਵਧੀਆ।
ਹੋਰ ਕੀ ਕਰ ਰਏ ਸੀ?
ਬਸ ਓਹੀ ਕਮਰਾ ਸਮੇਟਨ ਤੇ ਲੱਗੇ ਦੇ ਸੀ। ਸਾਰੀ ਡਸਟਿੰਗ ਵਗੈਰਾ ਕੀਤੀ ਏ ਸਮਾਨ ਸੈੱਟ ਕੀਤਾ ਨਾ।
ਅੱਛਾ-ਅੱਛਾ
ਮਤਲਬ ਮੈਂ ਆਈ ਸੀ ਤੇ ਫਿਰ ਸਮਾਨ ਵੀ ਰੱਖ ਨੀ ਪਾਈ ਸੀ ਫਿਰ ਹੁਨ ਸਾਰਾ ਸੈਟ ਕੀਤਾ ਤਾ ਨਾ ਕੁਛ ਕਰਨ ਨੀ ਦਿੰਦੀ ਹਾਂ ਉਹ ਸਾਰੇ ਫਿਰ ਸੈੱਟ ਕੀਤੇ ਨੇ ਉਹਨਾਂ ਅੱਜ ਮੈਂ ਕਿਹਾ ਉਹ ਕੰਮ ਕਰ ਲਿੱਤਾ ਜਾਏ
ਹਾਂ
ਫਿਰ ਤਾਂ ਦਵਾਈ ਪਾਸ ਲੱਗੀ ਰਹੀ ਸੀ ਹਜੇ ਉਹ ਹਾਂ ਉਹੀ ਨਾ ਅਜੇ ਵੀ ਥੋੜਾ ਬਹੁਤ ਹੋਇਆ ਥੋੜਾ ਬਹੁਤ
ਇੱਕ ਜਾਣਾ ਚਾਹੀਦਾ ਬੱਚਿਆਂ ਨੂੰ ਸਾਂਭਣ ਵਾਸਤੇ ਇੱਕ ਜਾਣਾ ਫਿਰ ਕੰਮ ਕਰੇ
ਹੁਣ ਉਹ ਸੁੱਤੀ ਹੋਈ ਏ ਤੇ ਥੋੜਾ ਮੈਂ ਕਿਹਾ ਮੈਂ ਵੀ ਹੁਣ ਲੇਟ
ਅੱਛਾ ਕਦੋਂ ਉਠੇਗੀ
ਆਹ ਦੇਖੋ ਹੁਣ ਸੁੱਤੀ ਥੋੜ੍ਹੇ ਦੇਰ ਹੋਈ ਇਹਦਾ ਕੁਛ ਨੀ ਪਤਾ ਪੰਦਰਾਂ ਮਿੰਟ ਵੀ ਸੌਂਦੀ ਅੱਧਾ ਘੰਟਾ ਵੀ ਸੋ ਸਕਦੀ ਤੇ ਘੰਟਾ ਵੀ ਸੋ ਸਕੇ ਹਾਂ ਤੇ ਤੇਵੇ ਕਿੰਨੀ ਦੇਰ ਤੱਕ ਸੌਂਦੀ ਕਿੰਨੀ ਦੇਰ ਤੱਕ
ਹਾਂ।
ਹੁੰ। ਜਾਣਾ ਵੀ ਸੀ ਥੋੜਾ ਮਾਮੀ ਜੀ ਦੀ ਤਬੀਅਤ ਬਾਰੇ ਵੀ ਪੁੱਛਣ ਜਾਣਾ ਸੀ। ਵੇਖੋ, ਵਾਜ ਆਗੀ ਨਾ ਏਦਾ ਕੁਛ ਨੀ ਪਤਾ।
ਹੋਰ ਓਠ ਗੇਯਾ ਲਗਦਾ ਪੇਯਾ।
ਹਾਂ ਵਿੱਚ ਹਾਂ ਵਾਜ ਆਣ ਲੱਗ ਗਈ ਓਦੀ।
ਅੱਛਾ, ਬਸ ਪੰਦਰਾਂ ਮਿੰਟ ਈ ਸੋਂਦੀ।
ਆਂ, ਮੈਂ ਕਹਿ ਤੇ ਰਹੀ ਸੀ ਏਦਾ ਕੁਛ ਨੀ ਪਤਾ ਪੰਦਰਾਂ ਮਿੰਟ ਸੋਜੇ ਅੱਧਾ ਘੰਟਾ, ਘੰਟਾ ਕੁਛ ਨੀਂ ਪਤਾ ਹੁੰਦਾ ਏਦਾ। ਹੰਜੀ, ਤੇ ਅੱਜ ਓਦੀ ਮਸਾਜ ਵਗੈਰਾ ਦਿੱਤੀ ਸੀ, ਮਾਲਿਸ਼ ਕੀਤੀ ਸੀ। ਤਾਦ ਨਵਾਇਆ ਏਨੂੰ ਤਾਦ ਜਾਕੇ ਮਤਲਬ ਟੰਗਾ ਮਾਰਦੀ ਏਨਾ ਫੇਰ ਟੰਗਾ ਬੜੀ ਦਰਦ ਹੁੰਂਦੀ ਏਨਾ, ਫਿਰ ਰੋਂਦੀਏ ਬਈ ਕਹਿੰਦੀ ਏ ਮਾਲਿਸ਼ ਕਰੋ। ਦਬਾਓ ਫੇਰ ਤਾਂ ਕਰਕੇ ਨਾ।
ਆਦਤ ਪੈ ਗੀ ਨਾ ਏਨੂੰ।
ਹੁੰ, ਖੇਲਦੀ ਏਨਾ ਹੁਨ ਮਤਲਬ ਲੱਤਾਂ ਬਾਹਵਾਂ ਮਾਰਦੀ ਫੇਰ ਤਾਂ ਕਰਕੇ ਨਾ।
ਨਿਚੇ ਵੀ ਨੀ ਸੋਂਦੀ ਓ।
ਹਾਂ, ਗੋਦੀ ਵਿੱਚ ਨੀਂਦਰ ਪੂਰੀ ਕਰ ਲੈਂਦੀ ਹੁਨ ਫੇਰ ਓਠ ਗਈ ਸੀ, ਵਾਜ ਆਈ ਏਨਾ ਤੁਆਨੂੰ।
ਹਾਂ। ਚੌਵੀ
ਹੁੰ, ਬਸ ਸਵਾ ਰਹੀ ਆਂ ਦੇਖੋ, ਕੁਛ ਨੀ ਪਤਾ ਬਸ ਓਹੀ ਨਾ ਕੱਲ ਫੇਰ ਦੀਦੀ ਹੋਰ ਆ ਜਾਣਾ, ਮੈਂ ਕੇਯਾ ਥੋੜੀ ਸਫ਼ਾਈ ਕਰ ਲਿੱਤੀ ਜਾਏ।
ਅੱਛਾ-ਅੱਛਾ, ਕੱਲ ਆ ਰੇ ਨੇ।
ਹਾਂਜੀ, ਕੱਲ ਯਾਂ ਪਰਸੋਂ ਮਤਲਬ ਆ ਜਾਨ ਗੇ ਸੰਡੇ ਤੱਕ।
ਦੋਨੋ ਦੀਦੀ?
ਹਾਂਜੀ, ਓਹ ਵੱਡੇ ਆਲੇ ਲਈ ਦੀਦੀ ਆਣਗੇ ਛੋਟੇ ਆਲੇ ਬਾਅਦ 'ਚ ਆਣਗੇ ਦੋ-ਚਾਰ ਦਿਨ ਬਾਅਦ।
ਅੱਛਾ-ਅੱਛਾ।
ਹੁੰ।
ਰੁਕਣਗੇ?
ਹਾਂ ਰੁਕਣ ਗੇ, ਕਹਿ ਰਹੇ ਸੀ ਹਾਂ। ਛੁੱਟੀਆਂ ਆ ਗਈਆਂ ਨਾ ਮੈਂ ਹੁਨ ਤੇ ਟਾਈਮ ਆਂਦਾ ਨਾਨਕੇ ਆਨ ਦਾ। ਨਾਨਕੇ ਆਨ ਰੌਣਕ ਲਗਾਨ ਦਾ, ਹਾਂ।
ਹੰਜੀ।
ਖਲਨਗੇ ਏਦੇ ਨਾਲ। ਕਹਿਣਗੇ ਮੈਂ ਚੁੱਕਣਾ ਮੈਂ ਚੁੱਕਣਾ ਏਈਓ ਕੁਛ ਹੁੰਦਾ ਰਹੇਗਾ ਹੁਣ ਬਸ। ਹੋਰ ਸੁਣਾਓ।
ਬਸ
ਅੱਜ-ਕੱਲ ਮਹਿੰਗਾਈ ਕਿੰਨੀ ਹੋ ਗੀ ਏਨਾ?
ਬੱਦਲ ਓਸ ਤਰ੍ਹਾਂ ਹੀਂ
ਇੱਦਰ ਠੀਕੇ ਸਵੇਰ ਤੇ ਅੱਛਾ ਹੋਯਾ ਦਾ ਸੀ ਹੁਣ ਧੁੱਪ ਵੀ ਆ, ਛਾਂ ਵੀ ਐਵੇਂ ਈਂ ਚੱਲ ਰੇਯਾ ਬਸ। ਛਾ ਤੋਂ
ਹਾਂ, ਧੁੱਪ ਤਾਂ ਨਿਕਲੀ ਹੋਈਏ, ਪਰ ਵੈਸੇ ਹੀ ਗ ਮੋਸਮ ਸਈ ਏ।
ਹਵਾ ਚੱਲਰੀ ਹੋਣੀ ਨਾ ਠੰਡੀ, ਹੂੰ। ਹੋਰ‌ ਦੱਸੋ, ਆਂਟੀ ਆ ਗੀ ਤੁਆਡੀ ਕੰਮ ਕਰਨ ਆਸਤੇ?
ਹਾਂ ਨਈ, ਕੱਲ ਤੋਂ ਨੀ ਆਏਗੀ ਚਾਰ ਦਿਨ ਆਸਤੇ ਛੁੱਟੀ ਤੇ ਜਾ ਰੀ ਏ।
ਅੱਛਾ-ਅੱਛਾ, ਘੁੰਮਣ ਜਾ ਰੀ ਆਂਟੀ ਵੈਸੇ?
ਐ ਨੀ ਪੁੱਛੇਆ ਮੈ, ਮੰਮੀ ਨੂੰ ਮੰਮੀ ਨੂੰ ਦੱਸ ਰੀ ਸੀ ਆਂਟੀ ਚਾਰ ਦਿਨ ਨਈ ਆਏਗੀ।
ਅੱਛਾ, ਫੇਰ ਚਾਰ ਦਿਨ ਕੰਮ
ਹੂੰ
ਮੈਂ ਕੇਆ ਫੇਰ ਚਾਰ ਦਿਨ ਕੰਮ ਕਰਨਾ ਪਏਗਾ, ਸਫ਼ਾਈ ਦਾ। ਚਲੋ ਕਸਰਤ ਹੋਵੇਗੀ ਐਸੇ ਬਹਾਨੇ।
ਹੂੰ। ਹੋਰ?
ਮੈਂ ਚਲੋ ਸਵਾਰੀ ਆ ਦੁਬਾਰਾ ਹੋਜੇ ਤਾ ਕਿ ਮੈਂ ਮੈਂ ਤਾਂ ਸਵਾਰੀ ਐਲਾ ਦੁਬਾਰਾ ਸੂ ਸੋਜ ਹੇ ਵੇਖੋ, ਕੀ ਪਤਾ ਨਾਲ-ਨਾਲ ਸਵਾ ਰੀ ਆ ਸੋ ਜਾਏ ਤੇ ਫੇਰ ਓਰ ਓ ਕੀ ਕਾਰ ਰੇਆ ਬ੍ਰੂਨੋ?
ਬੱਸ ਕੁਛ ਨੀ, ਭਾਂਡੇਈ ਕਾਰ ਰੀ ਸੀ ਅਜੇ ਤੇ।
ਮੈਂ ਕੇਆ ਬ੍ਰੂਨੋ ਕੀ ਕਾਰ ਰੇਆ ਥੋਡਾ ਪੈੱਟ?
ਕੌਨ?
ਪੈਟ ਤੁੁਆੜਾ ਕੀ ਕਾਰ ਰੇਆ ਬ੍ਰੂਨੋ?
ਸੋ ਰੇਆ ਅਰਾਮ ਨਾਲ।
ਅੱਛਾ-ਅੱਛਾ।
ਸੋ ਰੇਐ, ਗਰਮੀ ਲੱਗਦੀ ਏਨਾ ਓਨੂੰ ਵੀ।
ਅੱਛਾ।
ਹੋਰ?
ਨਾਂਦਾ ਕਿੰਨੇ ਟਾਈਮ ਬਾਦ ਏ?
ਨਾਂਦਾ ਕਿੰਨੇ ਟਾਈਮ ਬਾਦ ਐ? ਨਾਂਦਾ ਕਿੰਨੇ ਟਾਈਮ ਬਾਦ ਏ ਮੈ ਕੇਆ?
ਏ ਹਫਤੇ ਦਸ ਦਿਨ ਬਾਦ ਨਾਂਦੈ।
ਅੱਛਾ-ਅੱਛਾ, ਸਰਦੀਆਂ 'ਚ ਤੇ ਘਾੱਟ ਨਵਾਂਦੇ ਹੋਨੇ ਨਾ?
ਹਾਂ, ਸਰਦੀਆਂ 'ਚ ਤੇ ਘੱਟ ਈ
ਤੇ ਏਨਾ ਗਰਮੀਆਂ 'ਚ ਤੇ ਨਵਾਣਾ ਪੈਂਦਾ ਈ ਏ।
ਹੋਰ?
ਹੋਰ ਫੇਰ, ਜਾਣਾ ਹੋਣੈ ਮੰਮੀ ਤੁਆਡੇ ਨੇ ਹਣਾ ਗੁਰਦੁਆਰੇ ਸਾਹਿਬ ਜਾਂਦੇ ਅੱਜ ਤਾ ਹਨਾ?
ਹਾਂ, ਜਾ ਈ ਰੇ ਐ ਬੱਸ।
ਚਲ ਜਾਂਗੀ ਮੈ ਬ੍ਹਾਰ।
ਅੱਛਾ।
ਟਾਈਮ ਹੋ ਗੇਆ ਨਾ
ਅੱਛਾ।
ਹਾਂਜੀ,
ਕਿਦੇ ਨਾਲ ਜਾਂਦੇ ਨੇ?
ਪਾਪਾ ਛੋੜ ਆਂਦੇ ਨੇ।
ਅੱਛਾ। ਲੈ ਕੇ ਵੀ ਆਂਦੇ ਹੋਣੇ ਫੇਰ ਨਾਲ।
ਹਾਂ। ਲੈ ਕੇ ਹੈਰੀ ਆਂਦਾ ਐ। ਭਰਾ ਲੈ ਭਰਾ ਲੈ ਆਂਦਾ ਐ।
ਅੱਛਾ ਅੱਛਾ ਅੱਛਾ। ਵਦੀਆ ਐ। ਹਾਂ ਥੋੜਾ ਚਲੇਆ ਨੀ ਜਾਂਦਾ ਨਾ।
ਹਾਂ। ਓਨਾਂ ਦੇ ਗੋਡੇ ਦਰਦ ਹੁੰਦੇ ਨੇ ਨਾ ਪੈਦਲ ਨੀ ਚੱਲ ਸਕਦੇ ਤੇ ਕਾਵਟ ਵੀ ਹੋ ਜਾਂਦੀ ਏ ਨਾਲੇ।
ਹਾਂ ਹਾਂ ਹਾਂ। ਗਰਮੀ ਵੀ ਹੈਗੀ ਏ ਫੇਰ।
ਹਾਂਜੀ।
ਹਾਂ, ਸਹੀ ਏ ਹੋਰ ਕੀ, ਲੈ ਕੇ ਆ ਜਾਣ, ਲੈ ਕੇ ਛੋੜ ਆਣ ਹੋਰ।
ਫੇਰ ਓਦਰ ਬੈਣਾ ਵੀ ਹੋਂਦਾ ਐਨਾ, ਦੋ-ਤਿੰਨ ਘੰਟੇ ਪਾਠ ਅਸਤੇ।
ਹਾਂ, ਟਾਈਮ ਤੇ ਲੱਗ ਈ ਜਾਂਦਾ ਨਾ। ਜੈਵੇਂ ਹੁਨ ਚਾਰ ਵਜੇ ਸ਼ੁਰੂ ਹੁੰਦਾ ਹੋਣਾ ਪਾਠ, ਚਾਰ ਤੋਂ ਪੰਜ ਇੱਕ ਘੰਟਾ ਪਾਠ ਹੁੰਦਾ ਹੋਣਾ ਸੁਖਮਨੀ ਸੈਬ ਦਾ।
ਫੇਰ ਕੀਰਤਨ ਵਗੈਰਾ ਕਰਦੇ ਹੋਣੇ ਨੇ। ਮੈਂ ਕੇਆ ਚਾਰ ਤੋਂ ਪੰਜ ਪਾਠ ਹੁੰਦਾ ਹੋਣਾ ਸੁਖਮਨੀ ਸੈਬ ਦਾ।
ਹਾਂ।
ਫੇਰ ਕੀਰਤਨ ਕਰਦੇ ਹੋਣੇ ਨੇ।
ਕਈ ਦਿ
ਕੀਰਤਨ ਏਚ ਵੀ, ਹਾਂ ਹਾਂ ਹਾਂ, ਫਿਰ ਕੀਰਤ ਏਚ ਵੀ ਅੱਧਾ-ਇੱਕ ਘੰਟਾ ਲਗਾਂਦੇ ਹੋਨੇ ਨੇ।
ਹੂੰ।
ਭੋਗ ਪੈਣ ਏਚ ਫੇਰ ਚਾਰ ਤੋ ਸਾਡੇ ਛੇ-ਸੱਤ ਵਜੇ ਕੋਲ ਆਂਦੇ ਹੋਣੇ। ਅਛ
ਹੋਰ ਹੋਰ ਦੱਸੋ? ਹੈਲੋ। ਹਲੋ।